ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਭਾਜੀ ਤੁਸੀ ਸੁਨਾਉ ਠੀਕ ਠਾਕ ਹੋ।
ਹਾਂਜੀ, ਬਹੁਤ ਵਧੀਆ ਵਧੀਆ ਫੈਮਲੀ ਠੀਕ ਹੈ ਤਾਡੀ ਭਾਜੀ।
ਵਧੀਆ ਵਦੀਆ ਭਾਜੀ, ਅੱਜ ਕੀ ਗੱਲ ਬੜੇ ਦਿਨਾਂ ਬਾਅਦ ਫੋਨ ਕੀਤਾ ਬਾਈ।
ਆਪਾਂ ਜੀ ਕੀ ਕਰ ਤੁਹਨੂੰ ਦੱਸਿਆ ਤੇ ਆਪਣਾ ਕੰਮ ਕਾਰ ਲੱਗ ਗਿਆ ਉਹਨੂੰ ਆਪਣਾ ਕਹਿੰਦੇ ਨੇ ਫੈਕਟਰੀ ਚ
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਵੈਰੀ
ਹਾਂਜੀ, ਹੋਰ ਸੁਣਾਓ ਫੈਮਲੀ ਫੂਮਲੀ ਠੀਕ ਏ ਆਪਣੀ।
ਵਧੀਆ ਬਾਈ ਵਧੀਆ ਹੋਰ ਹਾਂਜੀ ਹਾਂਜੀ ਭਾਜੀ ਸਬ ਦੋਨੋਂ ਵਧੀਆ ਭਾਜੀ।
ਚਲੋ, ਬੌਤ ਵਦੀਆ ਗੱਲ ਏ ਭਾਜੀ ਐਵੇਂ ਏ ਵਧੀਆ ਹੋਣਾ ਚਾਈਦਾ। ਸਭ ਵਧੀਆ ਭਾਜੀ, ਮੇਰ ਏ ਬਸ, ਚੜ੍ਹਦੀ ਕਲਾ।
ਲੋ ਵਧੀਆ ਬਾਜੀ ਵਧੀਆ।
ਹਾਂਜੀ, ਹੋਰ ਸੁਣਾਓ ਮੈਂ ਸੁਣਿਆ ਸੀ ਪਿੱਛੇ ਤੁਸੀਂ ਹੁਣੇ ਘੁੰਮਣ ਗਏ ਸੀ ਅੰਬਰਸਰ।
ਨਹੀਂ ਭਾਜੀ, ਪਿੱਛੇ ਆਪਾਂ ਮੁੰਬਈ ਗਏ ਹੀ।
ਪੈਲੇ ਵੀ ਤੇ ਉਸ ਤੋਂ ਪੈਲੇ ਅੰਬਰਸਰ ਨਹੀਂ ਏ।
ਆਹੋ ਆਹੋ ਭਾਜੀ ਅੰਬਰਸਰ ਗਏ ਸੀ ਉੱਥੇ ਦਰਬਾਰ ਸਾਹਿਬ ਗਏ ਸੀ ਬਾਈ
ਹਾਂਜੀ ਓ ਹੁ ਬਹੁਤ ਵਦੀਆ, ਦਰਸ਼ਨ ਕਰਲੇ ਸੀ ਵਧੀਆ?
ਭਾਜੀ, ਬੜੇ ਵਧੀਆ ਦਰਸ਼ਨ ਹੋਏ ਬਾਬਾ ਜੀ ਦੇ ਬਹੁਤ ਸੋਹਣੇ ਦਰਸ਼ਨ ਹੋਏ ਭਾਜੀ।
ਬੌਤ ਵਦੀਆ ਗੱਲ ਏ, ਓ ਵੈਸੇ ਵੀ ਮੈਨੂੰ ਪਤਾ ਨਹੀਂ ਲੱਗਿਆ ਮਾਮਾ ਜੀ ਦਾ ਮੈਂ ਤਾਂ ਪੁੱਛਿਆ ਤੁਸੀਂ ਅੰਬਰਸਰ ਗਏ ਸੀ। ਤੇ ਤੁਸੀਂ ਤਾਂ ਸਾਨੂੰ ਮੁੰਬਈ ਵੀ ਆਹੇ।
ਓ ਅੰਬਰਸਰ ਭਾਜੀ ਓਦੋ ਮੁੰਬਈ ਆਪਾਂ ਤਾਂ ਗਏ ਸੀ ਭਾਜੀ ਉਹ ਨਾ ਕੰਮ ਕੁੰਮ ਦਾ ਟ੍ਰਿਪ ਸੀ ਕੰਮ ਕੁਮ ਦੀ, ਹਾਂਜੀ ਤਾਂ ਕਰਕੇ ਗਏ ਹੀ। ਥੋੜਾ ਮੈਂ ਕਿਹਾ ਆਪਣਾ ਕੰਮ ਕੁੰਮ ਬਤਾ ਦੀ ਉੱਥੇ ਜਾ ਕੇ ਟਰਿਪ ਵੀ ਵੱਜ ਗੀ ਬੜੀ ਸੋਣੀ ਸੋਣੀ ਜਗਾਹ ਵੇ। ਕੀ ਉੱਥੇ ਆਪਾਂ ਬੀਚ ਵਗੈਰਾ ਬੜੇ
ਅੱਛਾ, ਅੱਛਾ, ਅੱਛਾ ਬਹੁਤ ਵਧੀਆ ਗੱਲ ਏ ਭਾਜੀ ਬਹੁਤ ਵਧੀਆ ਗੱਲ ਏ ਫਿਰ ਤੇ ਫੇਮਸ ਏ ਬੀਚ ਪੇ ਗਏ ਸੀ ਆਪਣਾ ਕੀ ਕਹਿੰਦੇ ਨੇ। ਸ਼ਾਹਰੁ ਖਾਨ ਦੇ ਘਰ ਗਏ ਸੀ ਸਲਮਾਨ ਖਾਨ ਵਗੈਰਾ ਦੇ।
ਹਾਂਜੀ, ਹਾਂਜੀ ਭਾਜੀ ਆਪਾਂ ਗਏ ਈ ਉੱਪਰ ਬਾਲਕਨੀ ਚ ਵੀ ਖੜੇ ਹੋਏ ਹੀ ਆਏ ਹੀ ਮਿਲਦੇ ਪਏ ਹੀ ਮਤਲਬ
ਅੱਛਾ, ਅੱਛਾ ਵਾਹ ਜੀ ਵਾਹ ਓ ਕਦੀ ਕਦੀ ਆਂਦੇ ਨੇ ਵਾ ਸ਼ਾਹਰੁਖ ਖਾਨ ਸਰ।
ਹਾਂਜੀ, ਹਾਂਜੀ, ਹਾਂਜੀ ਉਹ ਦੋਨੋਂ ਬਾਹਰ ਆਏ ਹੀ।
ਸਲਮਾਨ ਸਾਨ ਸਨਮਾਨ ਸਰ ਵੀ ਆਏ ਸੀ। ਬਹੁਤ ਹੀ ਆ ਲਹੂ ਨਾਲ ਮੈਂ ਤਾਂ ਬੜਾ ਵੱਡਾ ਫੈਨ ਹੈਗਾ ਨਾ ਔਂਦਾ।
ਹਾਂਜੀ, ਓ ਭਾਜੀ ਬੱਚੇ ਵੀ ਨਾਲ ਈ ਫਿਰ ਉਹਨਾਂ ਨੂੰ ਵੀ ਵੇਖ ਜਾਨਾ ਨੂੰ ਉਹ ਵੀ ਫੈਨ ਹੈਗੇ ਨੇ ਨਾ ਸਲਮਾਨ ਖਾਨ ਦੇ ਹਾਂਜੀ ਤਾਂ ਮਰ ਗਏ।
ਹੋਰ ਸੁਣਾਓ ਤੁਸੀਂ ਠੀਕ ਓ।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
ਕੰਮ ਕਾਰ ਵਧੀਆਂ ਚੱਲਦਾ ਥਾ। ਚਲੋਂ ਵਧੀਆਂ ਗੱਲ ਐ ਹੋਰ ਸੁਣਾਓ ਹੁਣ ਕਿੱਥੇ ਜਾਣਾਂ ਜੇ।
ਬਸ ਭਾਜ਼ੀ ਉੱਥੇ ਆਪਣਾਂ ਉਨ ਏ ਦੀਵਾਲ਼ੀ ਕੋਲ ਆਪਾਂ ਹਜ਼ੂਰ ਸਾਹਿਬ ਜਾਣਾ ਸੀ।
ਅੱਛਾ, ਅੱਛਾ ਹਜ਼ੂਰ ਸਾਹਿਬ ਜਾਣਾਂ ਵਾ ਮੈਨੂੰ ਵੀ ਮੇਰਾ ਵੀ ਬਣਾਉ ਮੇਰਾ ਵੀ ਬੜਾ ਦਿਲ ਏ ਜਾਣ ਦਾ।
ਹਾਂਜੀ ਭਾਜੀ ਆਪਾਂ ਦੀਵਾਲੀ ਦੇ ਕੋਲ ਜਾਣਾ ਤੁਸੀਂ ਵੀ ਨਾਲ ਚਲੋ ਆਪਣੀਆਂ ਟਿਕਟਾਂ ਟੁਕਟਾਂ ਕਰਾਂ ਲਓ ਨਾਲ਼ ਚਲੋ ਤੁਸੀਂ ਵੀ ਵਧੀਆ ਦਰਸ਼ਨ ਕਰਾਂਗੇ ਨਈ ਭਾਜੀ ਹਜੇ ਕਰਾਨੀਆਂ ਜੂਨ ਚ ਆਪਣਾ ਜੁਲਾਈ ਚ ਕਰਾਨੀਆ।
ਅੱਛਾ, ਜੁਲਾਈ ਚ ਕਰਾਣੀਆਂ ਆਪਣਾਂ ਏਸੀ ਕਰਾਓਗੇ ਅਪ। ਤੁਹਾਡੇ ਏ ਸੀ ਕਰਾਣਾ ਭਾਜੀ ਮੈਂ ਤੇ ਕੇਨਾਂ ਗਰਮੀਂ ਹੋਣੀਂ ਏ। ਫਸਟ ਏਂ ਸੀ ਕਰਾਲੋ।
ਭਾਜੀ, ਫਸਟ ਏਂ ਸੀ ਮਹਿੰਗਾ ਬੜਾ ਛੇ ਹਜ਼ਾਰ ਦਾ।
ਛੇ ਜਾਰ ਦਾ ਸਿੰਗਲ ਸਿੰਗਲ ਪਰਸਨ ਸਿੰਗਲ ਪਰਸਨ ਦੋ ਕਮਰੇ। ਹਾਂਜੀ ਸਿੰਗਲ ਪਰਸਨ ਦੇ ਛੇ ਜਾਰ ਯਾ ਦੋ।
ਨਹੀਂ, ਨਹੀਂ ਭਾਜੀ ਦੋ, ਦੋ ਬੰਦਿਆਂ ਦਾ ਦੋ ਕਮਰੇ ਹੁੰਦੇ ਨੇ ਨਾ ਕੈਬਿਨ ਜਿਹੇ ਹੁੰਦੇ ਨੇ ਉ। ਹਾਂਜੀ ਉਹ ਦੋ ਕੈਬਨ ਅਗਰ ਆਪਾਂ ਲਵਾਂਗੇ ਤੇ ਛੇ ਹਜ਼ਾਰ ਰੁਪਇਆ ਪਏਗਾ ਸਾਨੂੰ।
ਚਲੋ, ਚਲੋ ਕੋਈ ਗੱਲ ਨੀ ਨਾ ਤੁਸੀਂ ਹੁਣ ਥੋੜੇ ਸਿਆਣੇ ਆ ਤੇ ਮੇਰੀ ਵੀ ਫੈਮਿਲੀ ਦੀ ਕਰਾਦੋ। ਫ ਫਾਈਵ ਮੈਂਬਰ ਆ
ਅੱਛਾ -ਅੱਛਾ ਭਾਜੀ ਕੋਈ ਗੱਲ ਨਹੀਂ ਮੈਂ ਭਾਜੀ ਆਪਣੇ ਦੋਸਤ ਨਾਲ
ਦੋਸਤ ਨਾ ਚੱਲੇ ਓ। ਚਲੋ ਫਿਰ ਕੋਈ ਨਹੀਂ ਅਗਲੀ ਵਾਰ ਆਪਣਾ ਫਿਰ ਦੇਖ ਲਾਂਗੇ ਮੈਂ ਵੀ ਆਪਣੀ ਫੈਮਲੀ ਨਾਲ ਜਾਵਾਂ। ਚਲ ਕੋਈ ਟਿਕਟਾਂ ਟੁਕਟਾ ਕੋਈ ਕਰਦਾ ਮੈਨੂੰ ਦੱਸ ਦੇਣਾ ਨੰਬਰ ਨੁਬਰ ਸੈਂਡ ਕਰਨਾ ਵਾ।
ਹਾਂਜੀ- ਹਾਂਜੀ ਭਾਜੀ ਮੈਂ ਤੁਹਾਨੂੰ ਦੱਸਾਂਗਾ। ਥੇ ਨਾਲੇ ਕੀ ਕਹਿੰਦੇ ਨੇ ਖੋਪੇ ਦਾ ਤੇਲ ਵੀ ਭਾਜੀ ਬੜਾ ਸਸਤਾ ਮਿਲਦਾ।
ਅੱਛਾ ਨਾਰੀਅਲ ਦਾ ਤੇਲ
ਹਾਂਜੀ ਤੇ ਉੱਥੇ ਕੀ ਕਹਿੰਦੇ ਨੇ ਬੈਨੀਫਿਟਸ ਬੜੇ ਨੇ ਉਹਦੇ ਓਰੀਜਨਲ ਮਿਲਦਾ ਨਾ।
ਅੱਛਾ
ਹਾਂ ਉਹ ਜ਼ਰੂਰ ਲਵਾਂਗੇ ਐਥੋਂ
ਅੱਛਾ ਚਲੋ ਕੋਈ ਗੱਲ ਨੀ ਬਹੁਤ ਵਧੀਆਂ ਮੈਂ ਵੀ ਲੈ ਕੇ ਆਵਾਂਗਾ ਹੁਣ ਪਿਓਰ -ਪਿਓਰ ਈ ਮਿਲਦਾ ਬਿਲਕੁਲ
ਹਾਂ ਹਾਂਜੀ ਪਿਓਰ ਮਿਲਦਾ ਭਾਜੀ ਇੱਕ ਲੀਟਰ ਜ਼ਰੂਰ ਲਿਆਵਾਂਗੇ ਆਪਾਂ
ਹਾਂਜੀ ਮੈਂ ਵੀ ਲੈ ਕੇ ਆਣਾ ਆਪਣੀ ਫੈਮਿਲੀ ਆਸਤੇ ਤੁਸੀਂ ਦੱਸਿਆ ਹੁਣ ਮੈਂ ਲੈ ਕੇ ਆਵਾਂਗਾ ਜ਼ਰੂਰ
ਹਾਂਜੀ ਭਾਜੀ ਉਹ ਸਸਤਾ ਤਾ ਉੱਥੇ ਕਿਉਂਕਿ ਖੇਤੀ ਵਗੈਰਾ ਹੁੰਦੀ ਹੈ ਨਾ ਇਹ ਚੀਜ਼ ਦੀ
ਅੱਛਾ ਗਰਮੀ ਬੜੀ ਵੱਧ ਗਈ ਅੱਜ਼ ਕੱਲ ਅ ਜੂਨ ਜੁਲਾਈ ਦਾ ਮੇਲਾ ਹੈਗਾ ਨਾ ਭਾਜੀ ਨਾਂ ਬਾਰਿਸ਼ ਹੁੰਦੀ ਪਈ ਨਾ ਕੁਛ
ਸਹੀ ਗੱਲ ਏ। ਸਹੀ ਗੱਲ ਏ ਬਾਰਿਸ਼ ਹੋਣੀ ਚਾਹੀਦੀ ਭਾਜੀ ਤਾਂ ਹੀ ਥੋੜੀ ਗਰਮੀ ਨੂੰ ਕੰਟਰੋਲ ਆਏਗਾ ਕੱਲ ਬਾਰਿਸ਼ ਹੋਈ ਸੀ। ਇੰਨੀ ਗਰਮੀ ਹੋਰ ਵੱਧ ਗਈ ਭਾਜੀ।
ਬਾਜੀ ਹੁਣ ਗਰਮੀ ਤਾਂ ਵੱਧਦੀ ਵੀ ਗਲੋਬਲ- ਗਲੋਬਲ ਵਾਰਮਿੰਗ ਵਧਦੀ ਹੈ ਉਹਨੇ ਦਾ ਇੱਕ ਇਲਾਜ਼ ਏ। ਪੇੜ ਲਾਈਏ ਆਪਾਂ ਜਿਵੇਂ ਸਾਨੂੰ ਸਾਰਿਆਂ ਨੂੰ ਚਾਹੀਦਾ ਜਿਵੇਂ ਪੇੜ ਲਾਣੇ ਜਿੰਨੇ ਹੋ ਸਕਨ ਉਨੇ ਪੇੜ ਲਾਵਾਂਗੇ ਨਾ
ਜਿਵੇਂ ਹੁਣ ਹਾਂਜੀ -ਹਾਂਜੀ ਭਾਜੀ ਜਿਵੇਂ ਹੁਣ ਆਪਾਂ ਸਾਲ ਜਿਥੇ ਜਾਵਾਂਗੇ ਉੱਥੇ ਜ਼ਿਆਦਾ ਹੋਰ ਜ਼ਿਆਦਾ ਹੁੰਦੀ ਹੈ ਭਾਜੀ ਉੱਥੇ ਬੰਦਿਆਂ ਦਾ ਰਹਿਣਾਂ ਵੀ ਇੰਨਾ ਔਖਾ
ਹਾਂਜੀ ਨਹੀਂ ਸਾਊਥ ਤੋਂ ਜ਼ਿਆਦਾ ਆਪਣਾ ਨੋੌਰਥ ਡੈਲੀ 'ਚ ਪੋਲਿਊਸ਼ਨ ਵੱਧ ਗਿਆ ਨਾ ਉੱਥੇ ਗਰਮੀ ਵੀ ਬੜੀ ਵੱਧ ਗਈ। ਉਥੇ ਹੁਣ ਡੈਲੀ ਜਿਹੜਾ ਹੈਗਾ। ਸਟੇਟ ਹੈਗੀ ਆ ਉੱਥੇ ਜਿਵੇਂ ਨਾਲ ਲੱਗੇ ਆਪਣੇ ਜਿਹੜੇ ਸਟੇਟ ਹੈਗੀ ਆ। ਧਰ ਵੀ ਬੜਾ ਪੋਲਿਊਸ਼ਨ ਵਧ ਗਿਆ ਤੇ ਪੇੜ ਆਪਣਾ ਪੇੜ ਘੱਟ ਹੈਗੇ ਨਾ। ਤੇ ਪੇੜ ਸਾਨੂੰ ਚਾਹੀਦਾ ਆਪਣਾ ਕੀ ਕਹਿੰਦੇ ਨੇ ਪੇੜ ਲਾਣਾ।
ਭਾਜੀ ਤੁਹਾਡੀ ਆਵਾਜ਼ ਨਹੀਂ ਆ ਰਹੀ।
ਹੈਲੋ- ਹੈਲੋ
ਹਾਂਜੀ- ਹਾਂਜੀ- ਹਾਂਜੀ
ਮੈਂ ਕਹਿ ਰਿਹਾ ਸੀ ਭਾਜੀ ਜਿਵੇਂ ਹੁਣ ਦਿੱਲੀ ਜਿਵੇਂ ਸੇਹਰ ਹੈਗੇ ਪੋਲਿਊਸ਼ਨ ਬੜਾ ਵੱਧ ਗਿਆ। ਤੇ ਉਹਨੇ ਇਕ ਰੇਰਾ ਇਹੀ ਇਲਾਜ ਹੈ ਕਿ ਆਪਾਂ ਜ ਜਿੰਨੇ ਹੋ ਸਕੇ ਓਹਨੇ ਜ਼ਿਆਦਾ ਪੇੜ ਲਾਈਏ ਹਨਾ ਭਾਜੀ।
ਹਾਂਜੀ-ਹਾਂਜੀ ਸਹੀ ਗੱਲ ਹੈ ਭਾਜੀ ਨਾਲੇ ਕੁਛ ਨਾ ਸਾਊਥ ਤੇ ਨਾ ਆਪਣਾ ਕੀ ਕਹਿੰਦੇ ਨੇ ਸਾਊਥ 'ਚ ਸੂ ਸੂਰਜ ਨੇੜੇ ਹੁੰਦਾ ਤੇ ਤਾਂ ਕਰਕੇ ਉੱਥੇ ਗਰਮੀ ਬੜੀ ਜ਼ਿਆਦਾ ਪੈਂਦੀ ਏ ਤੇ ਉੱਥੇ ਤਾਂ ਸਗੋਂ ਚਾਹੀਦਾ ਐਹ ਪੇੜ ਜਿਆਦਾ ਹੋਰ ਜ਼ਿਆਦਾ ਲੱਗਵਾਨੇ।
ਹਾਂਜੀ ਬਿਲਕੁਲ-ਬਿਲਕੁਲ ਪੇੜ ਆਪਣਾ ਕੀ ਕਹਿੰਦੇ ਨੇ ਉਹ ਅ ਸਾਨੂੰ ਹੀ ਚਾਹੀਦਾ ਨਾ। ਜਿਵੇਂ ਹੁਣ ਸਾਡੀ ਸੁੋਸਾਇਟੀ 'ਚ ਹੁਣ ਨਵਾਂ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਪੇੜ ਲਗਾਉ। ਤੇ ਉਹਦੇ 'ਚ ਆਪਾਂ ਹਫ਼ਤੇ ਪੰਜਾਹ ਪੇੜ ਲਾਈ ਦੇ ਪੂਰੇ ਸੋਸ ਪਈ ਟੀ ਦੇ ਅਲੱਗ- ਅਲੱਗ ਸ਼ਹਿਰਾ 'ਚ ਤੇ ਆਪਾਂ ਉਹਨਾਂ ਦੇ ਨਾਲ ਪ੍ਰੋਪਰ ਇਰੀਗੇਸ਼ਨ ਸਿਸਟਮ ਵੀ ਕਰਤਾ ਐਹ ਨੀ ਕਿ ਪੇੜ ਲਾਤਾ ਤੇ ਪ ਓਹ ਜਿਹੜੇ ਨਾਲ ਦੇ ਘਰਾਂ 'ਚ ਉਹਨਾਂ ਨੂੰ ਫਰਟੀਲਾਈਜ਼ਰ ਮੈਨੂ ਉਹ ਜਿਹੜੇ ਪੇ ਪੇੜ ਵੱਧਗਾ ਉਹ ਵੀ ਦੇਤੇ ਨੇ ਤਾਂ ਕਿ ਉਹ ਪਾਂਦੇ ਰਹਿਣ ਉੱਧਰ ਤੇ ਪੇੜ ਆਪਣਾ ਵਧੀਆ ਉਗੇ।
ਹਾਂਜੀ ਭਾਜੀ। ਆਪਾਂ ਫੋਰਟ੍ਰ ਸਟੇਸਨ ਆਪਣਾ ਕੀ ਕਹਿੰਦੇ ਨੇ, ਆਪਣਾ ਉਹ ਕਰਾਂ ਸਪੋਰਟ ਕਰਾਂਗੇ। ਗੌਰਮੈਂਟ ਵੀ ਬੜੀ ਐਕਸ਼ਨ ਲੈ ਰਹੀਂ ਹੈ ਇਹ ਚੀਜ਼ਾਂ ਵਾਸਤੇ ਸਗੋਂ।
ਹਾਂਜੀ ਭਾਜੀ। ਬਿਲਕੁਲ- ਬਿਲਕੁਲ ਗਵਰਮੈਂਟ ਨੇ ਬੜੀਆਂ ਸਕੀਮਾਂ ਸ਼ੁਰੂ ਕੀਤੀਆਂ ਬੜੇ ਪੇੜ ਲਾਉਂਣ ਲੱਗ ਪਈ ਗੌਰਮਿਂਟ ਵੀ।
ਹਾਂਜੀ- ਹਾਂਜੀ ਸਟੇਟ ਤੇ ਸੈਂਟਰ ਦੋਨਾਂ ਦੀ ਬੜੀ ਆਪਣਾਂ ਲਾਈਆਂ ਸਕੀਮਾਂ ਵਗੈਰਾ ਇਹਦੇ 'ਵਿੱਚ। ਤਾਂ ਕਿ ਪੇੜ ਹੋਰ ਵਧਾਈਐ ਆਪਾਂ ਜਿੰਨੇ ਹੋ ਸਕੇਗਾ।
ਹਾਂਜੀ। ਉਹ ਤਾਂ ਵੈਸੇ ਚੰਗੀ ਗੱਲ ਵੀ ਬੜੀ ਹੈਗੀ ਭਾਜੀ ਪੇੜ ਨਾਲ ਹੀ ਸਾਨੂੰ ਆਕਸੀਜਨ ਮਿਲਣੀ ਹੈ। ਔਰ ਇਹਨਾਂ ਲਈ ਸਾਡਾ ਇਨਵਾਇਰਮੈਂਟ ਠੀਕ ਰਹਿਣਾ। ਹਾਂਜੀ। ਹੋਰ-ਹੋਰ ਆਪਾਂ ਕੀ ਕਹਿੰਦੇ ਨੇ, ਸਾਡਾ ਕੀ ਕਹਿੰਦੇ ਨੇ। ਹੁਣ ਅੱਜ-ਕੱਲ੍ਹ ਦੇਖੋਓ ਤੁਸੀਂ ਵਾਇਰਲ ਕਿੰਨਾ ਚੱਲਦਾ ਵਾਂ ਬੁਖਾਰ ਦਾ। ਉਹ ਕਿਉ ਹੁੰਦਾ ਵਾ ਸਾਡੀ ਇਮਿਊਨ ਸਿਸਟਮ ਅ ਆਪਣਾ ਜਿਹੜਾ ਹੈਗਾ ਨਾ, ਹਿਊਮਨ ਅੰਦਰ ਉਹ ਵੀ ਥੋੜਾ ਖ਼ਰਾਬ ਹੁੰਦਾ ਵਾ। ਉਹਦੇ ਆਸਤੇ ਸਾਨੂੰ ਐਹ ਆਪਣਾ ਡਾਇਟ ਵਧੀਆਉਣੀ ਚਾਹੀਦੀ ਆ ਸਾਡੀ।
ਸਹੀ ਅ ਸਹੀ ਗੱਲ ਹੈ ਭਾਜੀ। ਨਾਲੇ ਕੀ ਕਹਿੰਦੇ ਨੇ, ਉੱਥੇ ਨਾ ਆਪਾਂ ਪ੍ਰਸ਼ਾਦ ਵੀ ਲੈ ਕੇ ਆਵਾਂਗੇ ਭਾਜੀ। ਗੁਰਦੁਆਰੇ ਤੋਂ ਨਾ ਆਪਣਾ ਉੱਥੇ ਪੇੜ ਦਾ ਪ੍ਰਸ਼ਾਦ ਮਿਲਦਾ। ਉਹ ਘਰ ਲਗਾਵਾਂਗੇ ਇੱਕ। ਉਹਦੇ ਨਾਲ ਕੀ ਕਹਿੰਦੇ ਪੋਜ਼ਟਿਵ ਵਾਈਬ ਵੀ ਆਏਗੀ। ਤੇ, ਨਾਲੇ ਤੁਸੀਂ ਕੀ ਕਹਿੰਦੇ ਨੇ ਉਹ ਕਹਿ ਰਹੇ ਹੋ ਜਿਹੜੀ ਗੱਲ ਇਮਿਊਨ ਸਿਸਟਮ ਦਾ ਭਾਜੀ ਉਹ ਕੀ ਕਹਿੰਦੇ ਸਾਨੂੰ ਪ੍ਰੋਬਾਇਓਟਿਕਸ ਵਗੈਰਾ ਕੀ ਕਹਿੰਦੇ ਜ਼ਰੂਰ ਲੈਣੇ ਚਾਹੀਏਦੇ ਨੇ। ਆਪਣੀ ਡਾਇਟਸ ਦੇਣ 'ਚ
ਹਾਂਜੀ ਭਾਜੀ। ਜਿਵੇਂ ਹੁਣ ਅੱਜ- ਕੱਲ ਦੇ ਬੱਚੇ ਹੈਗੇ ਨੇ ਫਾਸਟ ਫੂਡ ਇਨਟੇਕ ਕਰਦੇ ਨੇ। ਚ' ਮੰਨਦੇ ਆ। ਆਪਣਾ ਕੀ ਕਹਿੰਦੇ ਬੁਖਾਰ ਵੀ ਬੜੇ ਜਲਦੀ ਹੋ ਜਾਂਦਾ। ਤੇ ਉਹ ਹੁਣ ਬੱਚਿਆਂ ਨੂੰ ਅਗਰ ਆਪ ਆਪਣੇ ਕੀ ਕਹਿੰਦੇ ਸਮਝਾਵਾਂਗੇ ਕੀ ਕਹਿੰਦੇ ਨੇ, ਆਪਣਾ ਡਾਇਟ ਲੈਣ ਪ੍ਰੋਪਰ ਤੇ ਆਪਣਾ ਮਿਕਸ ਫਰੂਟ, ਮਿਕਸ ਫਰੂਟ ਖਾਣ ਉਹ ਸਹੀ ਰਹੇਗਾ।
ਸਹੀ ਗੱਲ ਹੈ ਭਾਜੀ। ਆਪਣਾ ਉਹ ਦਹੀਂ ਖਾਣ ਜਿੰਨੀ ਹੋ ਸਕੇ ਸਵੇਰੇ ਜਿਵੇਂ ਦਹੀਂ ਖਾ ਲਈ। ਵਧੀਆ ਅ ਵਧੀਆ ਹੈਲਦੀ- ਹੈਲਦੀ ਬ੍ਰੇਕਫਾਸਟ ਕੀਤਾ। ਓਟਸ ਖਾਏ, ਦੁੱਧ ਪੀਤਾ ਵਧੀਆ।
ਕੱਲ ਭਾਜੀ ਸੈਲਡ ਲਿੱਤਾ ਨਾਲ ਆਪਣਾ ਰੋਟੀ ਦੇ ਤੇ ਆਪਣਾ ਕੀ ਕਹਿੰਦੇ ਨੇ, ਤੁਸੀਂ ਜਿਵੇਂ ਕਹਿੰਦੇ ਦੇਈ ਆਪਣਾ ਵੋਟਰ ਇਨ ਇੱਕ ਸਹੀ ਕੀਤਾ ਏਦੇ ਨਾਲ ਡਾਇਜਸਟਟੀਵ ਸਿਸਟਮ ਮਤਲਬ ਸਹੀ ਰਹੇ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,
ਹਾਂਜੀ- ਹਾਂਜੀ ਭਾਜੀ।
ਮੈ ਕਹਿ ਰਿਹਾ ਸੀ ਭਾਜੀਜਿਵੇਂ ਹੁੰਦਾ ਦਿੱਜਿੱਸਟ ਸਸਟਮ ਸਹੀ ਰਹੇ। ਆਪਣਾ ਕਹਿ ਦਿੰਦੇ ਨੇ ਪਾਣੀ ਦੇ ਇਨਟੇਕ ਨਾਲ, ਸਾਡਾ ਪਾਣੀ ਦਾ ਏਨ। ਟੇਕ ਵੀ ਬੜਾ ਸਾਨੂੰ ਈ ਮੈ ਆਪਣਾ ਬੜਾ ਇੰਪੋਰਟੈਂਟ ਹੈਗਾ ਸਾਡੇ ਲਈ। ਰ ਨਾਲ ਸਾਡਾ ਡਾਇਸਟਿ ਸਿਸਟਮ ਵੀ ਸਹੀ ਰਹਿੰਦਾ। ਫੂ ਡਾਇਜਸਟ ਵਧੀਆ ਹੁੰਦਾ। ਓਨਾ
ਰਹਿੰਦੀ ਆ ਭਾਜੀ ਪਾਣੀ ਜ਼ਿਆਦਾ
ਹਾਂਜੀ ਭਾਜੀ ਜੀ। ਜਿਵੇਂ ਆਪਾਂ ਡਾਇਟ ਸਾਡਾ ਇਮਿਊਨ ਸਿਸਟਮ ਵੀ ਪ੍ਰੋਟੈਕਟ ਹੋ ਜਾਏਗਾ ਮਤਲਬ ਵਧੀਆ। ਸਟਰੋਂਗ ਹੋ ਜਾਏਗਾ, ਤਾਂ ਕਿ ਸਾਨੂੰ ਬਿਮਾਰੀਆਂ ਤੋਂ ਵੀ ਦੂਰ ਰਹੀਏ ਆਪਾਂ ਹੈਲੋ, ਹੈਲੋ, ਹੈਲੋ ਭਾਜੀ ਆਵਾਜ਼ ਆਈ। ਭਾਜੀ ਤੁਹਾਡਾ ਰਿਸੋਸਦਾ ਵਾ ਮੈਨੂੰ ਤਾਂ ਤੁਹਾਡੀ ਪ੍ਰੋਪਰ ਆਉਂਦੀ ਵੀ ਆ।
ਆ ਗਈ ਭਾਜੀ ਤੁਹਾਡੀ ਆਵਾਜ਼ ਆ ਗਈ।
ਹਾਂਜੀ। ਉਰ ਨੈਟ ਤੁਹਾਡਾ ਸਲੋਅ ਚੱਲਦਾ ਵਾ ਜੇ।
ਨਹੀਂ- ਨਹੀਂ ਭਾਜੀ ਸਹੀ।
ਅੱਛਾ। ਭਾਜੀ ਆਵਾਜ਼ ਨਹੀਂ ਹੈਲੋ,
ਹੈਲੋ,
ਮੈਂ ਕਹਿਹਾ ਸੀ ਭਾਜੀ ਸਾਨ ਮੋਟਰ ਇਨਟੇਕ ਕਰਨਾ ਚਾਹੀਦਾ।
ਸਹੀ ਗੱਲ ਹੈ ਭਾਜੀ ਵੋਟਰ ਜਿੰਨਾ ਹੋ ਸਕੇ ਓਨਾ ਪੀਣਾ ਚਾਹੀਦਾ ਸਗੋਂ ਆਪਣਾ ਆਪਣੀ ਹੈਲਥ ਬਣਿਆ।
ਹਾਈਡ੍ਰੇਟਡ ਵੀ ਜਾਂਦੀ ਨਾ ਬੋਡੀ ਬਹੁਤ ਹੈ।
ਸਹੀ ਗੱਲ ਹੈ ਭਾਜੀ। ਸਹੀ ਗੱਲ ਭਾਜੀ ਸਹੀ ਗੱਲ।
ਹਾਂਜੀ। ਨਾਲ ਸਾਡਾ ਇਮਿਊਨ ਸਿਸਟਮ ਵੀ ਸਟਰੋਂਗ ਹੁੰਦਾ। ਤੇ ਫੂਡ ਡਾਇਜੈਸਟ ਵਿਚ ਕਰਾਉਂਦਾ ਰਹੇ, ਬੋਡੀ ਹੈਲਥੀ ਰਹਿੰਦੀ ਹੈ ਹਾਂਜੀ! ਜਿਵੇਂ ਹੁਣ ਫੈਟੀਲੇਵਰ ਕਿਸੇ ਦਾ ਉਹਨੂੰ ਫੈ ਆਪਨਾ ਫੇਟਿਲੇਵਰ ਹੁੰਦਾ। ਓਇਲ, ਜਿਵੇਂ, ਡੀਪ ਓਇਲ।
ਉਹ ਸਕਿੰਨ ਗਲੋਅ ਵੀ ਬੜੀ ਕਰਦੀ ਐ।
ਹਾਂਜੀ! ਏਕਨੇ ਰਿਮੂਵ ਕਰਦਾ। ਡੀਪ ਓਏਲ ਇੰਟੇਕ ਨਾਲ ਨਾ ਡੀਪ ਫਰਾਏ ਵਾਲੇ ਓਇਲ੍ਹ ਲੈਣ ਨਾਲ ਹੁੰਦਾ ਫੈਟੀਲੀਵਰ। ਓਹਨੂੰ ਵੀ ਆਪਣਾ ਸਹੀ ਕਰਦਾ। ਪਾਣੀ ਦਾ ਇਨਟੇਕ।
ਸਹੀ ਗੱਲ ਐ ਭਾਜੀ! ਸਹੀ ਗੱਲ ਐ।
ਹਾਂਜੀ ਚਲੋ ਭਾਜੀ ਫਿਰ ਮਿਲ ਓਕੇ
ਓਕੇ,